ਅਗਲੀ ਜੇ ਲੈ ਆਏਗਾ ਤਾਂ ਲੈ ਲਵਾਂਗੇ। ਹਾਂਜੀ ਹੈਲੋ। ਹਲੋ ਕੀ ਹਾਲ ਹੈ ਜੀ ਉ ਭੁਲੀ ਜਾ ਅੱਗੇ ਰੱਖਤੇ। ਹਾਂਜੀ ਕੀ ਹਾਲ ਏ ਵਧੀਆ ਜੀ ਵਧੀਆ। ਬਸ ਸਭ ਠੀਕ ਹੈ ਤੁਸੀਂ ਸੁਣਾਓ ਹੋ ਰੋਟੀ ਪਾਣੀ ਬਣਾ ਰਹੇ ਹੋ। ਕੀ ਗੱਲ ਏ।
ਕੁੱਛ ਨਹੀਂ।
ਮੈਂ ਤੇ ਗੱਡੀ ਲੈ ਕੇ ਆਇਆ ਜੀ ਨਵੀਂ ਸੈਕਿੰਡ ਉਹਦੀ ਟਰੈਲ ਲੈ ਕੇ ਆਇਆ ਵਾ ਉਹੁਨੂੰ ਥੋੜ੍ਹਾ ਜਿਹਾ ਰੋਡ 'ਤੇ ਘੁੰਮ ਕੇ ਆਇਆ ਹੱਥ ਖੋਲਿਆ ਥੋੜ੍ਹਾ ਜਿ ਉਹਨ ਥੋੜਾ ਇੱਕ ਦੋ ਦਿਨਰ ਚਲਾਵਾਂਗਾ ਹੱਥ ਪੂਰਾ ਖੁੱਲ ਜਾਏਗਾ ਫਿਰ
ਵਧੀਆ ਜੀ
ਹਾਂ ਬਸ ਉਹ ਇਹ ਤੇ ਕੁਛ ਨੀ ਹੈ ਬ ਚੱਕ ਆ ਜਾਈਏ ਹੋਰ ਕੁਛ ਨੀ ਤੇ
ਕੋਈ ਨੀ ਉਹ ਵੀ ਸਹੀ ਹੋ ਜਾਏਗਾ ਧੀਰੇ ਧੀਰੇ ਤਾਂ
ਥੋੜ੍ਹੇ ਟਾਈਮ ਤੱਕ ਆਪਣਾ ਆਪਣਾ ਚਲਾ ਕੇ ਅਤੇ ਆਪਣਾ ਸਰਵਿਸ ਸਰਵਿਸ ਕਰਾਉਂਦੇ ਹਾਂ ਥੋੜ੍ਹਾ ਜਿ ਹੋਰ ਵਧੀਆ ਚੱਲੇਗੀ ਸ ਚੱਕਰ ਸ਼ੱਕਰ ਪਵਾਉਂਦੇ ਹਾਂ ਜਾ ਕੇ ਦਿਖਾਉਂਦੇ ਆਾਂ ਰਾਮਪੁਰ ਵਾਲੇ ਨੂੰ ਕਿੰਨੇ ਪੈਸ ਲਗਦੇ ਨੇ
ਹਾਂਜੀ
ਹਾਂ ਗੱਡੀ ਸੈਟ ਸੈਟ ਹੋ ਜਾਏਗੀ ਨਾ ਫਿਰ ਚੱਲਣ ਦੀ ਮਜ਼ਾ ਜ਼ਿਆਦਾ ਦੇਵੇਗੀ
ਹਾਂਜੀ
ਮੈਨੂੰ ਸ਼ਾਕਰ ਦੇ ਚੱਕਰ ਚ ਗੁਲਬ ਗੁਲ ਬੜਬ ਬਬੜ ਕਰਦੀ ਪਈ ਥੋੜੀ ਜਿਹੀ ਹੋਰ ਕੁਛ ਨੀ ਤੇ
ਹਮ।
ਦਿਖਾਉਂਦੇ ਹਾਂ ਇੱਕ ਦੋ ਬੰਦਿਆਂ ਨੂੰ ਹੋਰ ਪਾਰਟੀਆਂ ਨੂੰ ਜੇ ਐਵੇਂ ਨਿਕਲ ਜਾਂਦੀ ਹੈ ਠੀਕ ਹੈ ਨਹੀਂ ਤਾਂ ਫਿਰ ਇਹਨੂੰ ਮੈਂ ਸਹੀ ਕਰਾ ਕੇ ਆਪਣਾ ਚਲਾਵਾਂਗੇ। ਨਾਮ ਕਰਵਾਉਨੇ ਹਾਂ ਆਪਣੇ ਉਹਦੇ ਕੋਲ ਪੈਸੇ ਲੈ ਕੇ। ਉਹਦੇ ਕੋਲ ਐਨ ਓ ਸੀ ਅਸੀਂ ਆਉਣੀ ਆ ਮੇਰੀ ਬਾਹਰੋਂ। ਹੋਰ ਕਿਹੜੀ ਚੀਜ਼ ਬਣਦੀ ਆ ਅੱਜ
ਅੱਜ ਭਿੰਡੀਆਂ ਬਣਾਉਂਦੀ ਪਈਆਂ।
ਭਿੰਡੀਆਂ ਮੈਂ ਖਾਂਨਾ ਤਾਂ ਹਾਂ ਖੁਸ਼ ਹੋ ਕੇ ਲੇਕਿਨ ਸਵਾਦ ਬਣਨ ਦੇ ਤਾਂ। ਨਹੀਂ ਤੇ ਮੈਂ ਨਹੀਂ ਖਾਂਦਾ। ਮੈਂ ਫੇਵਰੇਟ ਹੈਗੀਆਂ ਮੇਰੀਆਂ। ਮੇਰੇ ਡੈਡੀ ਵੀ ਬੜੀ ਖੁਸ਼ ਹੋ ਕੇ ਖਾਂਦੇ।
ਠੀਕ ਹੈ ਜੀ। ਹੋਰ ਸੁਣਾਓ ਨਵੀਂ ਤਾਜ਼ੀ
ਬਸ ਕਿਆ ਸੁਣਾਈਏ ਟੈਮ ਪਾਸ ਕਰ ਰਹੇ ਵੇਲੇ ਹੈਗੇਏ ਸੀ ਅੱਜ ਕੰਮ ਲੱਗੇ ਕੋਈ
ਅੱਛਾ ਅੱਛਾ
ਕੰਮ ਮਿਲਦੇ ਕੰਮ ਹੈ ਨਹੀਂ
ਉਹੀ ਹੈ ਕੀ ਕਰੇ ਬੰਦਾ
ਕਾਰੀਗਰ ਕਰ ਗਿਆ ਵਿਹਲੇ ਬਹਿ ਬਹਿ ਕੇ ਟਾਈਮ ਪਾਸ ਨਹੀਂ ਹੁੰਦਾ ਪਿਆ
ਹਾਂਜੀ ਹਾਂਜੀ ਬਿਲਕੁਲ ਜੀ
ਨਾ ਬਸ ਥੋੜ੍ਹਾ ਜਿਹਾ ਇੱਕ ਦੋ ਕੰਮ ਸੀ ਉਹ ਨਿਮਿਟਾਏਨਨੂੰ ਇਹਤਾ ਪੂਰਾ ਐਨ ਜੀਈ ਖਾਲੀ ਜਾਣ ਲੱਗਦਾ ਪਿਆ
ਅੱਛਾ
ਹੋਰ ਤੁਸੀਂ ਆਪਣੇ ਬਾਰੇ ਸੁਣਾਓ
ਵਧੀਆ ਕੁਛ ਨੀ, ਹੁਣ ਸਬਜ਼ੀ ਰੋਟੀ ਚੇਖ ਆ ਜੀ
ਹਾਂ
ਮੈਂ ਸਬਜ਼ੀ ਉੱਠ ਕੇ ਬਣਾਵਾਂਗੇ
ਹਾਂ ਰੋਟੀ ਸਬਜ਼ੀ ਤਾਂ ਬਣਾਉਣੀ ਵੀ ਹੈਗੀ, ਕੀ ਕਰੇ ਬੰਦਾ ਕੰਮ ਧੰਦੇ ਰੋਟੀ ਖਾਣੀ ਖਾਣੀ ਏ, ਕੰਮ ਹੋਵੇ ਨਾ ਹੋਵੇ
ਉਹ ਤੇ ਹੈ ਹੀ ਹੈ ਜੀ
ਹੈ ਕਿ ਨਹੀਂ
ਹਾਂਜੀ ਹਾਂਜੀ
ਚਲੋ ਵੇਖਨੇ ਹਾਂ ਹੁਣ ਅਸੀਂ ਵੀ ਕਿੱਥੇ ਜਾਣਾ ਸੀ ਘੁੰਮਣ, ਸੋਚਦੇ ਪਏ ਆਂ, ਜਾਈਏ ਜਰਾ ਇੱਕ ਦਾ, ਇੱਕ ਦੀ ਗੇੜੀ ਲਾਈ, ਇੱਕ ਗੱਡੀ ਜੇ ਹੋਰ ਮਨ ਕਰਦਾ ਹੀ ਪਿਆ, ਲੇਕਿਨ ਭੁੱਖ ਬਈ ਲੱਗ ਰਹੀ ਐ ਥੋੜੀ ਭੁੱਖ, ਰੋਟੀ ਰੂਟੀ ਖਾ ਕੇ ਸੋਚਦੇ ਪਏ ਨਿਕਲੀਏ
ਹਾਂਜੀ ਸਹੀ ਹੈ ਹੋਰ ਕੀ ਰੋਟੀ ਰੂਟੀ
ਹਾਂ ਬ ਇਹ ਅਦਾ ਤਾਂ ਚੱਕਰ ਲੱਗ ਜਾਂਦਾ, ਸਹੀ ਰਹਿੰਦਾ ਗੱਡੀ ਗੁੱਡੀ ਥੋੜ੍ਹਾ ਹੱਥ ਖੁੱਲਦਾ ਚਲਾ ਜਾਏਗਾ ਨਾ, ਜਿਵੇਂ ਜਿਵੇਂ ਚਲਾਉਂਗਾ
ਹਾਂਜੀ
ਇੱਕ ਗੱਡੀ 'ਚ ਏ ਸੀ ਨਹੀਂ ਹੈ, ਥੋੜ੍ਹਾ ਦਿੱਕਤ ਹੋ ਰਹੀ ਹੈ, ਏ ਸੀ ਵੀ ਜ਼ਰੂਰੀ ਹੈ। ਹਾਂ ਰਿਪੇਰਿੰਗ ਦਾ ਪੁੱਛ ਕੇ ਆਇਆ, ਉਹ ਕਹਿੰਦਾ ਖਰਚਾ ਲੱਗੇਗਾ ਤੇਰਾ ਜ਼ਿਆਦਾ
ਹੂ
ਤੇ ਇਸ ਕਰਕੇ ਮਨ ਜ ਨਹੀਂ ਕਰਦਾ ਵਾ, ਪੈਸੇ ਲਾਣ ਦਾ ਅੱਗੇ ਪੈਸੇ ਵੀ ਹੱਥ ਵੀ ਟੈਟ ਹੋਇਆ ਵ ਬੜਾ, ਪੈਸੇ ਦੀ ਦਿੱਕਤ ਹੋਈ ਵੀ, ਕਿੱਥੋਂ ਲਿਆਇ ਬੰਦਾ।
ਹਾਂਜੀ
ਹਾਂ ਬਸ ਜਿਹੜੇ ਸੀਗੇ, ਜਿਹੜੇ ਕੀ ਲਗਾ ਲੀਤੇ ਨ, ਹੁਣ ਕਿਆ ਕਰੇ ਬੰਦਾ ਦੱਸੋ
ਹਾਂਜੀ ਹਾਂਜੀ ਨਾ ਕੋਈ ਨੀ ਦੇਖਲੋ, ਕੀ ਪਤਾ, ਉਹੀ ਜੀ ਐਡਜਸਟ, ਕਿਤੇ ਨਾ ਕਿਤੇ ਕੁਛ ਪੈਸੇ
ਦੇਖਨੇ ਆ, ਬਸ ਹੁਣ ਥੋੜਾ
ਹੂ
ਇਕ ਦੋ ਦਿਨਾ 'ਚ
ਹਾਂਜੀ
ਜੇ ਅਗਰ ਸੈਟਿੰਗ ਬਣਦੀ ਹੈ ਤੇ ਲਗਾ ਦਿੰਨੇ ਆ, ਦੋ ਚਾਰ, ਪੰਜ ਹਜ਼ਾਰ ਰੁਪਇਆ ਹੋਰ ਇਹਦੇ 'ਤੇ
ਵੈਸੇ ਤਾਂ ਮੇਰੀ ਰਾਏ ਇਹੀ ਹੈਗੀ ਹੈ, ਕਿ ਉਹਨੂੰ ਵੇਚ ਹੀ ਦੋ
ਵੇਚ ਤੇ, ਐਦੇ ਸੋਚਦੇ ਤੇ ਪਏ ਆਂ ਕਰਨੇ ਆ ਕੋਈ ਨਾ ਕੋਈ
ਹਾਂਜੀ
ਫਿਰ ਮਨ ਹੈ ਵੀ ਹੈ ਵੇਚਣ ਦਾ, ਨਹੀਂ ਵੀ ਹੈਗਾ, ਬਸ ਉਹੀ ਗੱਲ ਇਹ ਨਾ ਸਾਰੀ
ਹਾਂਜੀ
ਫਾਈਨੈਂਸ ਦਾ ਕੰਮ ਹੋਣਾ ਇਹਦਾ
ਹੂ
ਉਹ ਥੋੜ੍ਹਾ ਜਿਹਾ, ਦੋ ਕੁ ਹਜ਼ਾਰ ਦਾ ਖਰਚਾ ਲੱਗਦਾ ਹੈਗਾ
ਹੂ
ਹਾਂ, ਬਸ
ਇਹ ਉਹੀ ਹੈ ਨਾ, ਕਿ ਦਿੱਕਤ ਹੋਣੀ ਆ, ਤੇ ਚੰਗਾ ਵੇਚ ਕੇ ਪਾਸੇ ਕਰੋ।
ਦੇਖਨੇ ਹਾਂ, ਥੋੜ੍ਹਾ ਚਲਾਂਨੇ ਹਾਂ। ਥੋੜ੍ਹੀ ਇੱਕ, ਦੋ, ਤਿੰਨ, ਚਾਰ ਦਿਨ ਹੋਰ ਵੇਖ ਕੇ, ਹੁਣ ਕੋਈ ਨਾ ਕੋਈ, ਹਿਲਾ ਕੱਢਦੇ ਆਂ ਇਹਦਾ।
ਹਾਂਜੀ।
ਹੋਰ, ਕਿਆ। ਹੋਰ?
ਬਸ, ਵਧੀਆ।
ਹਾਂ?
ਹਾਂਜੀ -ਹਾਂਜੀ।
ਬਸ। ਧੁੱਪ ਬੜੀ ਹੋਈ ਵੀ, ਬਾਹਰ ਕਿਤੇ ਦਿਲ ਨੀ, ਕਰ ਰਿਹਾ ਕਿਤੇ ਜਾਣ ਦਾ।
ਘਬਰਾਹਟ ਹੁੰਦੀ, ਗਰਮੀ ਬੜੀ ਹੈ ਨਾ।
ਹੋਰ ਬੰਦਾ, ਗਰਮੀ 'ਚ ਕਿੱਥੇ ਨਿਕਲੇ?
ਹਾਂਜੀ, ਘਬਰਾਹਟ ਵਾਲੀ ਗਰਮੀ ਹੈ ਨਾ, ਦਿਲ ਨਹੀ ਕਰਦਾ। ਮੈਂ ਕਿਹਾ, ਏਸੀ -ਊਸੀ ਚਲਾ ਕੇ, ਬੰਦਾ ਆਪਣੇ ਘਰ ਬੈਠੇ, ਸਭ ਤੋਂ ਵਧੀਆ।
ਹਾਂ, ਹੋਰ ਕੀ, ਕਰੇ ਬੰਦਾ, ਕਿੱਥੇ ਜਾਣਾ?
ਹਾਂਜੀ।
ਹੂੰ ਥੋੜ੍ਹੀ ਦੇਰ, ਵਾਸਤੇ ਗਿਆ ਸੀ ਬਾਹਰ, ਬੜੀ ਗਰਮੀ ਪੈ ਰਹੀ ਹੈ।
ਹਾਂਜੀ -ਹਾਂਜੀ।
ਕਾਰ ਚ ਵੀ ਜਾਣ ਦਾ ਫ਼ਾਇਦਾ ਤਾਂ, ਹੀ ਹੈ, ਬਸ ਜੇ ਏਸੀ ਊਸੀ ਹੈਗਾ, ਲੱਗਿਆ ਹੈ ਕਾਰ ਚ
ਹੂੰ, ਨਹੀਂ ਤੇ, ਹੈ ਹੀ ਨਹੀਂ ਹਾਲ ਦਾ, ਏਸੀ ਤੋਂ ਬਿਨਾਂ ਜਾਣ ਦਾ।
ਇਹ ਤੇ, ਹਾਲ ਨੀ ਹੈ ਜਾਣ ਦਾ।
ਹੂੰ
ਹਾਂ
ਹੋਰ, ਸੁਣਾਓ ਕੁਛ?
ਸਭ ਵਧੀਆ।
ਚਲੋ, ਵਧੀਆ ਹੀ ਚਾਹੀਦਾ।
ਹਾਂ, ਸਾਢੇ ਬਾਰਾਂ ਹੋ ਗਏ ਨ।
ਹਾਂਜੀ?
ਸਾਢੇ ਬਾਰਾਂ ਹੋ ਗਏ ਨ, ਮੈਂ ਕਿਹਾ।
ਬਸ ਹੁਣ ਮੈਂ ਵੀ, ਸਬਜ਼ੀ ਨੂੰ ਮੈਂ ਕਿਹਾ, ਤੜਕਾ ਲਗਾ ਦੇਵਾਂ ਉਸ ਤੋਂ ਬਾਅਦ, ਫਿਰ ਰੋਟੀ ਬਣਾਵਾਂਗੀ।
ਅੱਛਾ।
ਹਾਂਜੀ।
ਅਜੇ, ਰੋਟੀ ਬਣਾਉਣੀ ਹੈ?
ਹਾਂਜੀ- ਹਾਂਜੀ, ਹੁਣ ਤੇ ਸਬਜ਼ੀ ਬਣਾਉਂਦੀ ਪਈ ਆਂ।
ਇਹ ਵੀਰ ਜੀ, ਕਦੋਂ ਆਉਂਦੇ ਨੇ, ਫਿਰ ਰੋਟੀ ਖਾਣ?
ਇਹ, ਵੀਰ ਜੀ ਤੇ, ਅੱਜ ਕਰ ਵਿਹਲੇ ਹੀ ਹੈਗੇ ਨੇ।
ਅੱਛਾ। ਟਾਈਮ ਨੀ ਹੈ ਕੋਈ, ਯਾਨੀ ਕਿ ਜਦੋਂ ਮਰਜੀ ਆ ਕੇ ਖਾ ਸਕਦੇ।
ਨਹੀਂ ਅਜੇ, ਕੰਮ ਬੰਦ ਜਿਹਾ ਪਿਆ ਨਾ, ਮਿਸ, ਪਾਲਸ਼ੀਆ ਬਾਹਰ ਗਿਆ, ਹੋਇਆ ਗਾ।
ਅੱਛਾ।
ਹੂੰ
ਉਹ ਫਿਰ ਜਦੋਂ ਵਿਹਲਾ, ਖਾ ਲਿੱਤੀ ਨਹੀਂ ਖਾਦੀ ਨਹੀਂ ਖਾਦੀ, ਬਸ। ਠੀਕ ਹੈ, ਹੋਰ ਕੀ?
ਆ, ਆਪਣਾ ਘਰ ਦਾ, ਕੰਮ ਤੇ ਇਹ ਹੀ ਹੈ।
ਬੰਦਾ ਕੀ ਕਰੇ ਫੇਰ
ਹਾਂਜੀ-
ਹੋਰ ਸੱਸ ਤੁਹਾਡੀ ੍ਕਿੱਥੇ ਗਈ ਅੱਜ?
ਹਾਂਜੀ
ਸੱਸ ਤੁਹਾਡੀ ਕਿੱਥੇ ਗਈ ਹੈ ਜ-
ਅੱਜ ਉਹ ਦੀਦੀ ਘਰ ਗਏ ਹੋਏ ਨੇ, ਨਹੀਂ ਦੀਦੀ ਘਰ ਗ ਹੋਏ ਨੇ
ਅੱਛਾ-
ਲੋਕਲ ਹੈ ਨਾ ਨਨਾਣ ਮੇਰੀ-
ਨਾਲ ਆਉਣਾ ਕੋਈ ਨਹੀਂ
ਨਹੀਂ ਆਉਣਗੇ ਹੁਣੇ ਥੋੜ੍ਹੀ ਦੇਰ ਤੱਕ ਆ ਜਾਣਗੇ।
ਕੱਲ ਦੇ ਗਏ ਇਹਨਾਂ ਤੁਸੀ ਕਹਿੰਦੇ ਵ ਕੱਲ ਵੀ-
ਹਾਂਜੀ ਹਾਂਜੀ, ਬਸ ਆਉਣ ਵਾਲੇ ਨੇ ਥੋੜੇ ਜ ਤਾਂ ਆਹ ਜਾਣਗੇ ਨੇ-
ਅੱਛਾ, ਕੁੱਛ ਨਹੀਂ ਆਏ
ਹਾਂਜੀ ਹਾਂਜੀ-
ਵੈਸੇ ਹੀ ਗਏ ਹੋਨੇ- ਅੱਛਾ, ਨੇੜੇ ਤੇੜੇ ਹੀਏ ਕੋਈ ਨਨਾਣ ਰੈਹਂਦੀ
ਹਾਂਜੀ-ਹਾਂਜੀ
ਹਾਂਜੀ-ਹਾਂਜੀ ਅੱਛਾ ਉਹਹੀ ਹੈ ਨਾ, ਨੇੜੇ ਤੇੜੇ ਹੋਵੇ ਬੰਦਾ ਚ ਜਾ ਜਾਂ ਚਲਾ ਹੀ ਜਾਂਦਾ ਰੋਜ਼
ਹਾਂਜੀ-ਹਾਂਜੀ ਹੋਰ ਤੁਸੀਂ ਸੁਣਾਓ
ਬਸ ਮੈਂ ਗੇ ਥੋੜ੍ਹਾ ਜਿਹਾ ਲੇਟਿਆ ਹੋਯਾਸੀ ਆਰਾਮ ਨਾਲ ਕਿਆ ਵੈਸੇ ਦੱਸਿਆ ਜੀ ਉਹਦਾ ਅੱਜ ਵਿਹਲੇ ਬੰਦੇ ਨੂੰ ਥਕਾਵਟ ਜ਼ਿਆਦਾ ਲੱਗਦੀ ਹੈ
ਇਹ ਹਕੀਕਤ ਹੈ
ਕੰਮ ਥੋੜਾ ਪਤਾ ਲੱਗਦਾ ਇਹਨਾਂ ਤੇ ਇਨਾ ਨ ਮਹਿਸੂਸ ਹੁੰਦਾ
ਹਾਂਜੀ
ਹੂੰ
ਵਿਹਲੇ ਨੂੰ ਤੇ ਇਹ ਹੁੰਦਾ ਕਿ ਸਾਰਾ
ਕੰਮ ਦੇ ਧਿਆਨ ਦੇਣਾ ਹੁਨ ਕੰਮ ਕਰਨਾ ਹੀ ਗਰਮੀ ਬੜੀ ਗਰਮੀ ਬੜੀ ਹੈ, ਘਟ ਹੋ ਈ ਨਹੀਂ ਰਹੀ ਅਜੇ, ਜੂਨ ਜੁਲਾਈ ਦਾ ਮਹੀਨਾ ਰਹੇਗੀ ਅਗਸਤ ਤੱਕ ਇਹ ਜਾ ਕੇ ਕਿੱਥੇ ਸ਼ਾਂਤ ਹੁੰਦਾ-
ਹਾਂਜੀ ਹਾਂਜੀ
ਚਲੋ, ਠੀਕ ਹੈ ਫਿਰ ਮੈਂ ਕਰਨਾ-
ਹਾਂ ਮੈਂ ਵੀ ਥੋੜੀ ਦੇਰ ਤੱਕ ਕਰਦੀ ਹਾਂ ਜਿਰਾ ਮੈਂ ਰੋਟੀ ਰੋਟੀ ਦੇਖ ਲ ਨਾ ਫਿਰ, ਠੀਕ ਏ।